ਸਸ਼੍ਰੀ ਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕਿਵੇਂ ਓ?
ਵਦੀਆ ਜੀ, ਤੁਸੀਂ ਦੱਸੋ।
ਵਦੀਆ ਜੀ, ਘਰ ਸਭ ਠੀਕ ਨੇ।
ਹਾਂਜੀ, ਤੁਸੀਂ ਦੱਸੋ, ਤੁਹਾਡੇ ਘਰ ਠੀਕ ਨੇ ਸਾਰੇ?
ਹਾਂਜੀ-ਹਾਂਜੀ, ਸਭ ਵਧ
ਹੋ, ਕੀ ਕਰ ਰਹੇ ਓੰ?
ਕੁਝ ਨੀ ਨਾਸ਼ਤਾ ਕਰਨ ਲੱਗੇ ਆਂ, ਹੁਨ।
ਅੱਛਾ ਜੀ, ਐਨੀ ਲੇਟ?
ਹਾਂਜੀ, ਅਸੀਂ ਲੇਟ ਹੀ ਉੱਠਨੇ ਆ ਨਾ, ਤੇ ਲੇਟ ਨਾਸ਼ਤਾ ਕਰਨੇ ਆਂ, ਫਿਰ।
ਅੱਛਾ ਜੀ, ਠੀਕ ਐ ਜੀ, ਹੋਰ ਦੱਸੋ, ਤੁਹਾਡੇ ਘਰ ਸਾਰੇ ਠੀਕ ਨੇ?
ਵਦੀਆ-ਵਦੀਆ, ਤੁਸੀ ਸੁਣਾਓ?
ਬਸ ਵਧੀਆ ਜੀ, ਅਸੀਂ ਵੀ ਹੁਣੇ ਫ੍ਰੀ ਹੋਏ ਆਂ, ਘਰ ਦਾ ਕੰਮ ਕਰਕੇ, ਨਾਸ਼ਤਾ ਖਵਾਕੇ। ਹੁਣ ਬਸ ਸਾਡੀ ਦੁਪਹਿਰ ਦੀ ਤਿਆਰੀ ਆ, ਅੱਜ ਅਸੀਂ ਬਣਾਣੇ ਨੇ ਰਾਜਮਾ-ਚਾਵਲ। ਤੇ ਮੈਂ ਕਿਹਾ ਚਲੋ, ਪਹਿਲੇ ਭੈਂਜੀ ਨਾਲ ਗੱਲ ਈ ਕਰ ਲੀਏ।
ਅੱਛਾ, ਮੈਂ ਵੀ ਸੋਚ ਸੋਚਿਆਂ ਸੀ, ਮ ਕਰਾਂਗੀ ਫ਼ੋਨ, ਟਾਈਮ ਈ ਨਹੀਂ ਮਿਲਦਾ ਹੁਣ।
ਹਾਂਜੀ, ਐਹ ਤੇ ਹੈਹੀ ਏ, ਦੋ-ਤਿੰਨ ਦਿਨ ਤੋ ਨਾ ਮੌਸਮ ਬਹੁਤ ਖਰਾਬ ਸੀ, ਲਾਈਟ ਇੰਨਾ ਤੰਗ ਕਰ ਰਹੀ ਸੀ ਨਾ ਬਹੁਤ ਜ਼ਿਆਦਾ, ਅ ਕੱਲ ਸਾਡੇ ਇੱਥੇ ਬਿਜਲੀ ਵਾਲਾ ਬਲਾਇਆ ਤਾਂ ਜਾਕੇ ਲਾਈਟ ਠੀਕ ਹੋਈ ਜੇ। ਇੰਨਾ ਬੁਰਾ ਹਾਲ ਏ, ਤੁਹਾਨੂੰ ਪਤਾ ਗਰਮੀ ਏ, ਛੋਟੇ-ਛੋਟੇ ਬੱਚੇ ਨੇ, ਕਿੱਥੇ ਪੈਂਦੇ ਨੇ।
ਨਹੀਂ ਟਿਕਦੇ।
ਔਰ ਕੰਪਲੇਂਟ ਵਾਲਿਆਂ ਨੂੰ ਫੋਨ ਕਰਦੋ, ਕੰਪਲੇਂਟ ਵਾਲੇ ਫੋਨ ਈ ਨੀ ਚੱਕਦੇ, ਨਾ ਹੀ ਰਿਸਪੋਂਸ ਦਿੰਦੇ ਨੇ ਹੈ ਦੂਜੇ ਬੰਦੇ ਨੂੰ ਪਾਗਲ ਬਣਾਇਆ ਕੱਲ ਸਾਡੇ ਮਹੱਲੇ ਚ ਕਮ ਸੇ ਕਮ ਛੱਤੀ ਫੋਨ ਗੇਏ ਹੋਣੇ ਨੇ ਬਿਜਲੀ ਦ ਪਰ ਇੱਕ ਵੀ ਬੰਦੇ ਨੇ ਫੋਨ ਨਹੀਂ ਅਟੈਂਡ ਕੀਤਾ ਤਾਂ ਕਿ ਕਮ ਸੇ ਕਮ ਫੋਨ ਚੱਕ ਕੇ ਅਸੀਂ ਕਹਿ ਹੀ ਦਈਏ ਉਤੋਂ ਵੀ ਵੇਟਿੰਗ ਵੇਟਿੰਗ ਵੇਟਿੰਗਉਸ ਤੋਂ ਬਾਦ ਸਵਿਚ ਆਫ ਕਰਤਾ ਜੇ
ਐਵੇਂ ਕਰਦੇ ਨੇ
ਫੇਰ ਅਸੀਂ ਪ੍ਰਾਈਵੇਟ ਬੰਦਾ ਬੁਲਾਇਆ ਫੇਰ ਜਾ ਕੇ ਠੀਕ ਕਰਾਈ ਹੁੰਦਾ ਜੋ ਵੀ ਸੀਨ ਸੀਗਾ ਸਾਰੇ ਮਹੱਲੇ ਵਾਲਿਆਂ ਨੇ ਪੰਜਾਹ ਪੰਜਾਹ ਸੌ ਸੌ ਰੁਪਈਆ ਪਾ ਕੇ ਉਹਨੂੰ ਦਿੱਤਾ ਵਿਚਾਰੇ ਨੂੰ ਫੇਰ ਜਾ ਕੇ ਉਹ ਗਿਆ ਤੁਹਾਨੂੰ ਪਤਾ ਬੱਦਲ ਇੰਨਾ ਪੈ ਰਿਹਾ ਸੀ ਬਰਸਾਤ ਇੰਨੀ ਸੀਗੀ ਉੱਤੋਂ ਤਾਰਾਂ ਖੰਭੇ ਸਭ ਗਿੱਲੇ ਹੁੰਦੇ ਨੇ ਕਿੰਨਾ ਰਿਸਕੀ ਕੰਮ ਹੈਗਾ
ਵਰਨਾ ਕਰਨ ਵਾਸਤੇ ਤਾਂ ਕੋਈ ਬੰਦਾ ਕਰ ਸਕਦਾ ਹੈ ਗਲੀ ਦਾ ਵੀ ਪਰ ਕੋਈ ਰਿਸਕ ਨਹੀਂ ਲੈਂਦਾ ਨਾ
ਸਿਆਣੇ ਹੈਗੇ ਨੇ ਨਾ ਪਿਛਲੇ ਵਾਲੇ ਲੋਕ ਲੋਕਾਂ ਨੇ ਆਪਣੇ ਮਹੱਲੇ ਦੀ ਤਾਰ ਲਵਾ ਲਈਏ ਤੇ ਸਾਡੀ ਨੀ ਲਗਵਾਈ ਐਡੇ ਹੁਸ਼ਿਆਰ ਹੈਗੇ ਨੇ
ਅੱਛਾ
ਔਰ ਅਸੀਂ ਫੇਰ ਆਪਣੇ ਪੱਲਿਓ ਬੁਲਾਇਆ ਬੰਦਾ ਪ੍ਰਾਈਵੇਟ ਆ ਈ ਨਹੀਂ ਸੀ ਰਿਹਾ ਕਿਉਂਕਿ ਟਾਈਮ ਬੋਤ ਜ਼ਿਆਦਾ ਹੋ ਗਿਆ ਸੀ ਨਾ ਸਾਢੇ ਨੌ ਇਹਨਾਂ ਚੱਜ ਦੇ ਥੋੜੀ ਨਾ ਇੰਨਾ ਕੋਈ ਨੀ ਸੋਚਦਾ ਜੇ ਕਿਸੇ ਦਾ ਅੱਜ ਕੱਲ੍ਹ ਹਰ ਇੱਕ ਬੰਦਾ ਕਹਿੰਦਾ ਕਿ ਅਸੀਂ ਆਪਣਾ ਵੇਖ ਲਈਏ ਬੋਤ ਏ
ਪਰ ਉਹਨਾਂ ਨੂੰ ਵੀ ਸੋਚਣਾ ਚਾਈਦਾ ਸੀ ਕਿ ਪਿੱਛੇ ਵੀ ਛੋਟੇ ਛੋਟੇ ਬੱਚੇ ਹੈਗੇ ਨੇ ਆ
ਇੰਨਾ ਨੀ ਤੁਹਾਨੂੰ ਪਤਾ ਭੈਣ ਜੀ ਕੋਈ ਨੀ ਸੋਚਦਾ ਜੇ ਕੋਈ ਹੋਏਗਾ ਜਿਹੜਾ ਸੋਆ ਚੋ ਇੱਕ ਜਿਹੜਾ ਕਹਿ ਵੀ ਦੇਵੇਂਗਾ ਪਰ ਅਗਲੇ ਇਹੀ ਕਹਿਣਗੇ ਕਿ ਹਾਂ ਵੀ ਸਾਨੂੰ ਕਿਹੜਾ ਇਹਨਾਂ ਦਾ ਲਾਭ ਹੈਗਾ ਜੇ ਅਸੀਂ ਐੰਝ ਕਰ ਵੀ ਦੇਵਾਂਗੇ ਕੋਈ ਕੋਈ ਸੋਚਦਾਂ ਨੀ ਤੇ ਕਿੱਥੇ ਅੱਜ ਕੱਲ ਕੋਈ ਵੀ ਨੀ ਸੋਚਦਾਂ ਹੋਰ ਤੁਸੀਂ ਦੱਸੋ ਤੁਹਾਡੇ ਉੱਥੇ ਮੌਸਮ ਠੀਕ ਹੈਗਾ ਜੇ
ਹੁਣ ਤਾਂ ਠੀਕ ਹੋ ਗਏ ਕੱਲ ਕੱਲ ਬੜੀ ਬਾਰਿਸ਼ ਹੈਗੀ ਸੀ
ਹਾਂਜੀ ਕੱਲ ਤੇ ਬੋਤ ਹੀ ਬੁਰਾ ਹਾਲ ਸਾਡੇ ਆਪਣੇ ਇੱਥੇ ਬੋਤ ਸੀਗੀ ਸਾਡੇ ਨਾ ਸਾਹਮਣੇਂ ਮਤਲਬ ਰਹਿੰਦੇ ਨੇ ਉਹਨਾਂ ਨੇ ਬਰਸਾਤ ਰੋਕਣ ਕਰਕੇ ਨਾ ਪਰ ਨਾਲੇ ਥੱਲੇ ਤਵਾ ਹੀ ਰੱਖਤਾ ਸੀ ਪੁੱਠਾ ਕਰਕੇ ਅਸੀਂ ਤੇ ਆਪ ਸੂਕਰ ਕੀਤਾ ਚਲੋਂ ਬੱਦਲ਼ ਰੁਕਿਆਂ ਜੇ
ਸਹੀ ਗੱਲ ਹੈ
ਬੱਦਲ ਰੁੱਕੇਗਾ ਤਾਂ ਹੀ ਲਾਈਟ ਆਏਂਗੀ ਜੇ ਬੱਦਲ ਹੀ ਨਹੀਂ ਰੁਕਣਾ ਤਾਂ ਲਾਈਟ
ਤਾਂ ਹੀ ਤੇ ਤਾਂ ਹੀ ਤੇ ਬਹੁਤ ਵਧੀਆਂ ਕੀਤਾਂ
ਹਾਂਜੀ ਹੋਰ ਤੁਸੀਂ ਦੱਸੋਂ ਹਾਂਜੀ ਪੈਲੇ ਸਾਡੇ ਵੀ ਇਵੇਂ ਕਰਦੇ ਸਾਡੇ ਜਿਵੇਂ ਬਰਸਾਤ ਰੋਕਣ ਕਰਕੇ ਨਾ ਗੁੱਡੇ ਹੁੰਦੇ ਨੇ ਉਹਨੂੰ ਸਾੜ ਦੇਣਾਂ ਜਾਂ ਮਾਵਾਂ ਦੀ ਦਾਲ਼ ਹੁੰਦੀ ਉਹਨੂੰ ਪੋਟਲੀ ਜਿ ਗਠਰੀ ਜਿਹੀ ਬਣਾ ਕੇ ਨਾ ਉਹਦੇ ਵਿੱਚ ਬੰਨ੍ਹ ਕੇ ਤੇ ਉਹਨੂੰ ਮਤਲਬ ਟੰਗ ਦੇਣਾਂ ਇਹ ਇਹ ਚੀਜ਼ਾਂ ਹੁੰਦੀਆਂ ਹੀ ਗੁਰਮਨ ਇੱਧਰ ਆਈ
ਅੱਛਾ ਹੋਰ ਬਸ ਵਧੀਆਂ ਤੁਸੀਂ ਸੂਟ ਸੀ ਲੈਂਦੇ ਹੋ
ਹਾਂਜੀ ਹਾਂਜੀ ਸੀਲੀ ਦੇ ਜੀ
ਅੱਛਾ ਬਾਹਰ ਦੇ ਵੀ ਯਾ ਆਪਣੇਂ ਆਪਣੇਂ
ਨਹੀਂ ਖਾਲੀ ਆਪਣੇਂ ਆਪਣੇਂ ਸੀ ਲਈ ਦੇ ਜੇ ਕੋਈ ਬੰਦਾ ਮਤਲਬ ਠੀਕ ਵੀ ਮਿਲ ਜੇ ਤੇ ਉਹਦਾ ਸੀ ਵੀ ਦਈ ਦਾ ਕਿਉਂਕਿ ਤੁਹਾਨੂੰ ਪਤਾ ਹੈ ਆ ਕਿ ਅੱਜ ਕੱਲ ਨਾ ਸਿਲਾਈ ਚ ਸਿਰ ਖਪਾਈ ਬੋਤ ਐਂ ਔਰ ਇੰਨੀ ਸਵਾਈ ਹੈ ਨੀ ਗੀ ਡੇ ਡੇਢ ਦੋ ਦੋ ਸੌ ਰੁਪਏ ਚ ਕੀ ਬਣਦਾ ਤੁਹਾਡੇ ਸਾਹਮਣੇ ਔਰ ਅਗਰ ਆਪ ਸਟਿਚਿੰਗ ਕਰ ਵੀ ਦਿੰਦੇ ਹਾਂ ਤੇ ਕਿਸੇ ਬੰਦੇ ਨੂੰ ਸੂਟ ਦਿੰਦੇ ਹਾਂ ਆਪਾਂ ਕੱਢ ਕੇ ਜਾਂ ਸੀ ਕੇ ਫੇਰ ਤੁਹਾਨੂੰ ਪਤਾ ਓਦੀ ਫਿਟਿੰਗ ਈ ਨੀ ਪਹਿਲੀ ਗੱਲ ਤੇ ਸੈੱਟ ਬਹਿੰਦੀ ਜੇ।
ਸਈ ਗੱਲ ਐ।
ਫਿਟਿੰਗ ਪਹਿੰਦਾ ਹੀ ਬੜਾ ਟਾਈਮ ਲੱਗ ਜਾਂਦਾ ਫਿਰ ਅਗਲਾ ਬੰਦਾ ਐਈ ਸਿਰ ਖਪਾਈ ਬੋਤ ਐ ਫਿਰ ਤੁਹਾਨੂੰ ਪਤਾ ਤਾਂ ਅੱਗੇ ਜਨਾਨੀਆਂ ਲਾਈਆਂ ਹੋਣ ਜਾਂ ਟੀਲਰ ਲਾਏ ਹੋਣ ਓਨਾਂ ਦਾ ਵੀ ਖਰਚਾ ਦੇਣਾ। ਉਤੋਂ ਮੇਰੀ ਮੋਟਰ ਆਲੀ ਮਸ਼ੀਨ ਬਿਜਲੀ ਦਾ ਖ਼ਰਚਾ ਏ।
ਅੱਛਾ, ਸਿੰਪਲ ਸੂਟ ਦੇ ਕਿੰਨੇ ਲੈਂਦੇ ਓ ਫਿਰ ਤੁਸੀਂ?
ਸਿੰ-ਸਿੰਪਲ ਦੇ ਅਸੀਂ ਢਾਈ ਸੌ ਲਈ ਦਾ ਜੇ ਬਿਲਕੁਲ ਸਿੰਪਲ ਮਤਲਬ ਹਲਕਾ ਜਾ ਕਹਿਲੋ, ਤੇ ਬੁਕਰਮ ਔਰ ਸਲਵਾਰ ਤੇ ਤੁਸੀਂ ਸਲਵਾਣਾ ਕੀ ਸਲਵਾਰ ਜਾਂ ਪੈਂਟ।
ਪੈਂਟ,
ਪੈਨ ਸਵਾਣੀ ਜੇ ਚਲੋ ਤੁਸੀਂ ਦੋ ਸੌ ਦੇ ਦੇਣਾ ਤੁਸੀਂ ਆਪਣੇ ਜਾਣਕਾਰ ਹੈਗੇ ਓ ਨਾ। ਤੁਸੀਂ ਦੋ ਸੌ ਦੇ ਦੇਣਾ ਉਵੇਂ ਬਾਕੀਆਂ ਲਈ ਢਾਈ ਤਿੰਨ ਸੌ ਹੈਗਾ ਜੇ। ਹਾਂਜੀ, ਅਗਰ ਲਾਈਨਿੰਗ ਵਾਲਾ ਸੋਆਣਾ ਫਿਰ ਸਾਢੇ ਪੰਜ ਸੌ ਖਾਲੀ।
ਤੋਂ
ਫੇਰ ਉਹਨਾਂ ਦੇ ਚਾਰਜਿਸ ਅਲੱਗ ਹੁੰਦੇ ਨੇ ਤੁਹਾਨੂੰ ਪਤਾ ਉਹਨਾਂ ਚ ਮਿਹਨਤ ਬੋਹਤ ਏ।
ਸਈ ਗੱਲ ਐ ਵੈਸੇ ਅਗਰ ਕੋਈ ਵਿਖਾ ਕੇ ਬਣਵਾਣਾ ਹੋਏ ਤੇ ਬਣਾ ਦੇਂਦੇ ਓ।
ਹਾਂਜੀ ਹਾਂਜੀ, ਬਣਾ ਦਈ ਦਾ ਜੇ ਤੁਸੀਂ ਲੇ ਆਣਾ ਆਪੇ ਬਣਾ ਦਾਂਗੇ ਅਸੀਂ ਹਾਂਜੀ ਹਾਂਜੀ।
ਕੋਈ ਨੀ।
ਸਾਰੇ ਬਣਾ ਲਈ ਦੇ ਨੇ ਸਾਡੇ ਕੋਲ ਇੱਕ ਗੁੜੀਆਂ ਲੱਗੀ ਹੋਈਆ ਆ ਓ ਵੀ ਮਤਲਬ ਵਧੀਆ ਸ ਸਟਿਚਿੰਗ ਕਰਦੀ ਜੇ ਮੁੰਡਾ ਹੈਗਾ ਓ ਵੀ ਟੇਲਰ ਏ। ਓ ਵੀ ਬਹੁਤ ਵਧੀਆ ਕਰਦਾ ਉਹਦੇ ਹੱਥ ਦੀ ਤੇ ਤੁਸੀਂ ਮੰਨੋਗੇ ਫਿਨਿਸ਼ਿੰਗ ਈ ਇੰਨੀ ਜ਼ਿਆਦਾ ਨਾ ਇੰਨੀ ਜ਼ਿਆਦਾ। ਤੁਸੀਂ ਆਪ ਕਹਿਣਾ ਵਾਕਿਆ ਭੈਣ ਜੀ ਤੁਹਾਨੂੰ ਪੈਸੇ ਦਿੱਤੇ ਚੁਬ ਦੇ ਨੀ ਐ। ਪਤਾ ਕੀ ਗੱਲ ਇੱਕ ਤਾਂ ਸੂਟ ਦੇ ਵਿੱਚ ਜਾਣ ਪਾਣੀ ਏ ਅਲੱਗ ਗੱਲ ਏ। ਇਹ ਉਹਨੂੰ ਤਿਆਰ ਕਰਨਾ ਐ ਸਭ ਤੋਂ ਵੱਡੀ ਗੱਲ ਏ। ਉਹ ਤੁਹਾਨੂੰ ਪਤਾ ਸਿਰ ਖਪਾਈ ਕਿੰਨੀ ਏਦੇ ਚ ਨਾਪ ਲਓ। ਕਟਿੰਗ ਕਰੋ ਕਟਿੰਗ ਕਰੋ ਅਗਰ ਲਾਈਨਿੰਗ ਵਾਲਾ ਓਦੇ ਚ ਤੇ ਹੋਰ ਸਿਰ ਖਪਾਈ ਏ। ਐ ਚੀਜ਼ ਐ ਤਾਂਹੀ ਤੇ ਫਿਰ ਅੱਜ ਕੱਲ੍ਹ ਕਹੀਂ ਕਹਿ ਦਿੰਦੇ ਨੇ। ਬੋਤ ਜ਼ਿਆਦਾ ਜੀ ਬਹੁਤ ਜ਼ਿਆਦਾ ਅੱਜ ਕੱਲ ਸਲਵਾਰਾਂ ਬਣਾਣੀਆਂ ਕਿਹੜੀਆਂ ਸੌਖੀਆਂ ਨੇ ਹੁਣ ਤੁਹਾਨੂੰ ਤੁਸੀਂ ਮੰਨੋਗੇ ਸਾਨੂੰ ਤਾਂ ਟਾਈਮ ਨੀ ਹੁੰਦਾ। ਅਸੀਂ ਨਾ ਸਲਵਾਰਾਂ ਬਾਰੋਂ ਬਣਵਾਈ ਦੀਆਂ ਨੇ। ਔਰ ਕਮੀਜ਼ਾਂ ਕਮੀਜ਼ਾਂ ਸੀ ਲਈ ਦੀਆਂ ਬਾਹਰ ਵੀ ਤੁਹਾਨੂੰ ਪਤਾ ਫਿਰ ਉਹਨੂੰ ਦੇਣਾ ਪੈਂਦਾ ਉਵੇਂ ਬਾਹਰ ਹੈਗੀ ਐ ਵੀਹ ਰੁਪਏ ਪੱਚੀ ਰਪਏ ਸਲਵਾਰ ਉਹਨੂੰ ਦਈ ਦੀ ਐ। ਤੀਹ ਪੈਂਤੀ ਰੁਪਏ ਤੁਹਾਨੂੰ ਪਤਾ ਮਹਿੰਗਾਈ ਇੰਨੀ ਹੋ ਗਈ ਅਗਲੀ ਕਹਿੰਦੀ ਮੈਂ ਵੀ ਆਪਣਾ ਟਾਈਮ ਵੇਸਟ ਕਰਨਾ। ਹਾਲੇ ਕੀ ਕਟਿੰਗ ਕਰਕੇ ਦੇਣੀ ਐ ਰੀਲ ਦੇਣੀ ਐ ਤੇ ਨਾਲ ਬੁਕਰਮ ਦੇਣਾ ਆ। ਫਿਰ ਵੀ ਉਹਨੇ ਆਪਣੀ ਕੀਤੀ ਕਰ ਤੇ ਲੈ ਤਰਪਾਈਆਂ ਵੀ ਅਸੀਂ ਬਾਹਰ ਈ ਦੀਨੇ ਆ।
ਅੱਛਾ, ਕਿੰਨੇ ਰੁਪਏ ਤਰਪਾਈ ਦਿੰਦੇ ਓ ਤੁਸੀਂ। ਏਧਰ ਤੇ ਬਾਰਾਂ ਰੁਪਏ ਦਿੰਦੇ ਨੇ।
ਹਾਂਜੀ, ਅਗਰ ਜਲਦੀ ਦੀ ਹੋਵੇ ਫਿਰ ਪੰਦਰਾਂ ਰੁਪਏ ਵੀ ਦੇ ਦਈ ਦੀ ਐ ਚਲੋ। ਅਗਲਿਆਂ ਦੀ ਵੀ ਮਿਹਨਤ ਐ ਉਹਨਾਂ ਨੇ ਆਪਣਾ ਘਰ ਦਾ ਕੰਮ ਛੱਡ ਕੇ ਬਹਿਣਾ ਆ ਤੁਹਾਨੂੰ ਪਤਾ ਈ ਐ ਫਿਰ।
ਅੱਛਾ।
ਹਾਂਜੀ, ਅਗਰ ਜਲਦੀ ਹੋਵੇ ਫਿਰ ਪੰਦਰਾਂ ਰੁਪਏ ਅਗਰ ਉਸ ਤੋਂ ਜਲਦੀ ਐ ਤੇ ਫੇਰ ਵੀਹ ਬਸ ਇਸ ਤੋਂ ਉੱਤੇ ਨੀ। ਹੁਣ ਤੁਸੀਂ ਮੰਨੋਗੇ ਮੇਰੇ ਕੋਲ ਦੋ ਤਿੰਨ ਕੁੜੀਆਂ ਲੱਗੀਆਂ ਹੋਈਆਂ ਨੇ ਕਈ ਤਾਂ ਦੂਰੋਂ ਆਂਦੀਆਂ। ਫੇਰ ਓ ਤਨਖਾਹ ਦੇ ਉੱਤੇ ਰੱਖੀ ਦੀ ਆ ਉਹਨਾ ਨੂੰ ਮਹੀਨੇ ਦਾ ਦੇ ਦਈ ਦਾ ਜੋ ਓਨਾਂ ਦਾ ਬਣਦਾ ਸੱਤ ਹਜ਼ਾਰ ਅੱਠ ਹਜ਼ਾਰ ਓ ਦੇ ਦਈ ਜਾ ਜੇ। ਸਟਾਰਟਿੰਗ ਸਾਡੇ ਹੈਗਾ ਪੰਜ ਹਜ਼ਾਰ ਰਪਈਆਂ ਔਰ ਉਸ ਤੋਂ ਬਾਅਦ ਫੇਰ ਜੇ ਕੰਮ ਵਧੀਆ ਕਰੇਗਾ ਤਾਂ ਫਿਰ ਵਧੀਆ ਪੈਸੇ ਦੇ ਦਈਦੇ ਜੇ ਅਗਰ ਤੁਹਾਨੂੰ ਪਤਾ ਟੈਂਪਰੇਰੀ ਕਰੇਗਾ ਫਿਰ ਉਹਨੂੰ ਵੀ ਟੈਂਪਰੇਰੀ ਮਿਲਣਗੇ।
ਅੱਛਾ
ਐ ਚੀਜ਼ ਏ ਹੁਣ ਜਿਹਦੇ ਹੱਥ ਬਾਕੀ ਆਪਣੇ-ਆਪਣੇ ਡਿਪੈਂਡਡ ਹੇਨਾ ਕੌਨ ਕਿਵੇਂ ਦਾ ਕੰਮ ਕਰਦਾ ਕਿਵੇਂ ਦਾ ਨਹੀਂ।
ਸਹੀ ਗੱਲ ਏ, ਤੇ ਸਿਲਾਈ ਸਿੱਖ ਕੇ ਨਾ ਬੰਦਾ ਆਪਣੇ ਉੱਪਰ ਨਾ ਡਿਪੈਂਡ ਹੋ ਜਾਂਦਾ ਏ। ਕਿਸੇ ਦੇ ਉੱਤੇ ਨੀ ਹੁੰਦਾ ਡਿਪੈਂਡ।
ਏ ਸਾਡੇ ਨਾ ਜਿਹਨਾਂ ਨੂੰ ਮੈਂ ਸ਼ਰਟਾਂ ਦਿੰਨੀ ਆ ਉਹਨਾਂ ਦੀ ਤਰਪਾਈ ਇੰਨੀ ਵਧੀਆ ਹੈਗੀ ਨਾ ਇੰਨੀ ਵਧੀਆ ਹੋਰ ਓ ਭੈਣ ਜੀ ਦਾ ਨੇਚਰ ਵੀ ਬੜਾ ਵਧੀਆ ਜੇ ਉਹਨਾਂ ਦੇ ਘਰ ਦੇ ਇੰਨੇ ਚੰਗੇ ਹੈਗੇ ਨੇ ਇੰਨੇ ਚੰਗੇ ਹੈਗੇ ਨੇ, ਉਹ ਪੈਂਜੀ ਆਪ ਈ ਬੜੇ ਚੰਗੇ ਨੇ। ਆਵੇਂ ਚੌਵੀ ਘੰਟੇ ਹਸਮੁੱਕ ਰਹਿਣਾ ਉਥੇ ਫੇਰ ਜਾਂ ਬੰਦਾ ਨਾ ਬੁਲਾਣ ਤੇ ਵੀ ਦਿਲ ਕਰਦਾ ਉਹਨੂੰ ਕੰਮ ਦਿੰਦੇ ਵੀ ਜੀਅ ਕਰਦਾ ਆ ਕਿ ਹਾਂ ਵੀ ਇਹਨੂੰ ਦਈਏ। ਹੁਣ ਏਕ ਬੰਦਾ ਆਏਗਾ ਉੱਥੋਂ ਤਾਂ ਚਲੋ ਹੁਣ ਅਸੀਂ ਤੇ ਮਾਲਕ ਹੈਗੇ ਸਾਡਾ ਤਾਂ ਮੂਡ ਬਣਿਆ ਕੋਈ ਰੀਜਨ ਕਰਕੇ ਬਣਿਆ। ਕੋਈ ਹੋਰ ਬੰਦਾ ਆਏਗਾ, ਉਹਦਾ ਬਣਿਆ ਹੋਏਗਾ ਉਹਨੂੰ ਵੇਖਿਓ ਹੋਰ ਹੀ ਮਨ ਖ਼ਰਾਬ ਹੋ ਜਾਂਦਾ ਜੇ। ਅੱਜਕੱਲ੍ਹ ਨਾ ਕਈ ਬੰਦੇ ਹੈਗੇ ਨੇ ਜੋ ਮਤ ਮਤਲਬ ਦੁੱਖ, ਮਤਲਬ, ਭੁਲਾ ਕੇ ਵੀ ਜ਼ਿੰਦਗੀ ਜੀ ਰਹੇ ਨੇ। ਔਰ ਕਈ ਸੁਖੀ ਹੁੰਦੇ ਵੀ ਨਾ, ਆਪਣੀ ਸ਼ਕਲ ਨੂੰ ਇਨਾ ਦੁਖੀ ਕਰ ਦਿੰਦੇ ਨੇ। ਬਿਲਕੁਲ ਜੀ ਬਿਲਕੁਲ।
ਸਭ ਕੁੱਝ ਹੁੰਦਾ ਏ।
ਦੁਨੀਆਂ ਤੇ ਆਹੀ ਕੰਮ ਰਹਿ ਗਏ ਨੇ, ਬਸ। ਆਹੀ ਤਾਂ ਚੀਜ਼ ਹੈ ਨਾ ਹੁਣ ਕਈ ਐਸੀਆਂ ਜਨਾਨੀਆਂ ਕਈ ਲੇਡੀਜ਼ ਐਸੀਆਂ ਹੇਗੀਆਂ ਕਈ ਭੈਣ ਜੀਆਂ ਐਸੀਆਂ ਹੇਗੀਆਂ ਜਿਹਨਾਂ ਨੂੰ ਇੰਨੇ ਦੁੱਖ ਹੁੰਦੇ ਸੁਣਦੇ ਵੀ ਨਾ ਅਗਲੇ ਕੱਟ ਲੈਂਦੇ ਨੇ ਜਿਵੇਂ ਖੁਸ਼ ਹੋ ਕੇ ਕੱਟ ਲੈਣਾ ਕੋਈ ਗੱਲ ਨੀ ਹੈ ਤੇ ਅੱਜ, ਅੱਜ ਹੈਗਾ ਕੱਲ੍ਹ ਥੋੜੀ ਨਾ ਹਾਂਜੀ। ਏਹ ਟਾਈਮ ਬਦਲ ਬਦਲ ਹੀ ਜਾਂਦੇ ਨੇ। ਔਰ ਜਿੰਨਾ ਕੋਲ ਸੁੱਖ ਹੁੰਦੇ ਨੇ ਉਹ ਕਹਿੰਦੇ ਨੇ ਜੀ ਸਾਡੇ ਕੋਲ ਸੁੱਖ ਈ ਹੈਨੀ ਗੇ ਸਾਡੇ ਤੋਂ ਦੁਖੀ ਤਾਂ ਜ਼ਿਆਦਾ ਕੋਈ ਹੈ ਈ ਨੀ।
ਹੈ ਈ ਨੀ ਸਹੀ ਗੱਲ ਏ।
ਇਨਸਾਨ ਨੂੰ ਸੋਚਣਾ ਚਾਹੀਦਾ ਸਾਡੇ ਕੋਲ ਤਾਂ ਪਰਮਾਤਮਾ ਨੇ ਫੇਰ ਵੀ ਸਾਰਾ ਕੁਛ ਦਿੱਤਾ ਉਹ ਵੇਖ ਲੋ ਜਿਹੜੇ ਸੜਕਾਂ ਤੇ ਪਏ ਨੇ। ਬਿਨਾਂ ਛੱਤ ਤੇ, ਬਿਨਾਂ ਕੱਪੜਿਆਂ ਤੇ, ਬਿਨਾਂ ਚੱਪਲਾਂ ਤੇ ਹੈਂ ਏਨੀ ਗਰਮੀ ਵਿੱਚ ਨਿੱਕੇ-ਨਿੱਕੇ ਬੱਚੇ ਨਾ ਨੰਗੇ ਪੈਰੀ ਘੁੰਮਣ ਦਏ ਨੇ ਸੜਕਾਂ ਦੇ ਉੱਤੇ। ਉਹਨਾ ਨੂੰ ਕੋਈ ਨੀ ਵੇਖਦਾ ਹੈਗਾ ਅੱਜਕੱਲ੍ਹ ਨਾ ਕਹਿੰਦੇ ਨੇ ਨਾ ਰੱਬ ਵੀ ਰੱਜਿਆਂ ਨੂੰ ਰਜਾਂਦਾ ਆ। ਉਹ ਸਾਬ ਹੋਇਆ ਪਿਆ ਉਹ ਵਿਚਾਰੇ ਜਿਹੜੇ ਸੜਕਾਂ ਤੇ ਪਏ ਨੇ ਜਿਨਾ ਕੋਲ ਛੱਤ ਵੀ ਹੈ ਨੀ ਉਹਨਾਂ ਨੂੰ ਕੋਈ ਕੁਛ ਨੀ ਦਿੰਦਾ। ਉਹ ਜਿਹੜੇ ਰੱਜੇ ਹੋਏ ਨੇ ਉਹਨਾਂ ਨੂੰ ਜਾ-ਜਾ ਕੇ ਕੇ ਪੂਜਦੇ ਨੇ ਉਹਨਾਂ ਨੂੰ ਦਿੰਦੇ ਨੇ ਹੁਣ ਤੁਸੀਂ ਗੁਰਦੁਆਰੇ ਹੀ ਲਗਾ ਲਓ ਇਗਜਾਮਪਲ ਗੁਰਦੁਆਰੇ ਕਿਸੇ ਚੀਜ਼ ਦੀ ਕਮੀ ਏ ਕਿਸੇ ਚੀਜ਼ ਦੀ ਕਮੀ ਨੀ ਔਰ, ਕੋਈ ਬੰਦਾ ਐ ਐਸਾ ਨੀ ਏ ਜਿਹੜਾ ਗੁਰਦੁਆਰੇ ਨੀ ਜਾਂਦਾ ਹੈਗਾ ਜਾਓ ਪਰ ਚਲੋ ਉੱਥੇ ਵੀ ਇਹੀ ਚੀਜ਼ ਹੁੰਦੀ ਹੈ ਕਿ ਲੋਕੀ ਗੁੱਲਕ ਵਿੱਚ ਪੈਸੇ ਪਾ ਦਿੰਦੇ ਨੇ, ਲੰਗਰ ਲਈ ਪੈਸੇ ਦੇ ਦਿੰਦੇ ਨੇ ਜਿਹੜੇ ਸੜਕ ਤੇ ਬੈਠੇ ਬੈਠੇ ਨੇ ਇਹਨਾਂ ਨੂੰ ਦੇ ਦੋ ਉਹਨਾਂ ਦੀ ਵੀ ਥੋੜੀ ਸਹਾਇਤਾ ਹੋ ਜੇਗੀ। ਬਿਲਕੁਲ ਜੀ ਬਿਲਕੁਲ ਐ। ਔਰ ਉਹਨਾਂ ਨੂੰ ਥੋੜਾ ਬਹੁਤਾ ਦੇ ਦੋ ਅਗਲੇ ਵੀ ਖੁਸ਼ ਹੋ ਜਾਣਗੇ ਅਗਲੇ ਤੁਹਾਨੂੰ ਸੀਸਾ ਦੇਣਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨਸਾਨ ਹੀ ਇਨਸਾਨ ਨੂੰ ਸਮਝਦਾ ਪਰ ਇੱਥੇ ਦੁਨੀਆਂ ਦਾ ਦਸਤੂਰ ਹੀ ਮਰ ਗਿਆ ਦਾ ਆ। ਕੋਈ ਕਹੇਗਾ ਜੀ ਰਿਹਾ ਜੀ ਰਿਹਾ ਨੀ ਤਾਂ ਕੋਈ ਗੱਲ ਨੀ।
ਅੱਛਾ।
ਨੀ ਹੁਣ ਤੇ ਬੈਨੀਫਿਟ ਵੀ ਬਹੁਤ ਆ ਗਏ ਹੋਏ ਨੇ ਪਹਿਲੇ ਤਾਂ ਹੋਸਪਿਟਲ ਨਹੀਂ ਸੀ ਹੁੰਦੇ ਹੈਗੇ ਗ਼ਰੀਬ ਬੰਦਾ ਕਿੱਥੇ ਜਾਂਦਾ। ਹੁਣ ਤਾਂ ਜਗ੍ਹਾ-ਜਗ੍ਹਾ ਉੱਤੇ ਸਰਕਾਰੀ ਹੋਸਪਿਟਲ ਖੁੱਲ ਗਏ ਨੇ। ਹਾਂਜੀ ਕਿਉਂਕਿ ਇੱਥੇ ਅੱਜ ਕੱਲ ਤੁਸੀਂ ਮੰਨੋਗੇ ਸੱਜੇਰੀਅਨ ਅਨਪਰੇਸ਼ਨ ਹੁੰਦਾ ਐਂ ਅ ਵੱਡਾ ਓਪਰੇਸ਼ਨ ਜਿਹਨੂੰ ਕਹਿੰਦੇ ਨੇ ਦੂਰਬੀਨ ਵਾਲਾ ਡਿਲੀਵਰੀ ਟਾਈਮ ਉਹਦੇ ਤੇ ਵੀ ਹੁਣ ਇਹਨਾਂ ਨੂੰ ਪੈਸੇ ਮਿਲਣ ਲੱਗ ਗਏ ਨੇ ਪਹਿਲੇ ਮਿਲਦੇ ਹੈਗੇ ਹੁਣ ਜੋ ਕਹਿੰਦੇ ਨੀ ਆਯੁਸ਼ਮਾਨ ਕਾਰਡ -ਆਯੁਸ਼ਮਾਨ ਕਾਰਡ ਤੇ ਅਗਰ ਆਪਰੇਸ਼ਨ ਕਰਾਂਦੇ ਨੇ ਤੇ ਇਹਨਾਂ ਨੂੰ ਸਾਡਾ ਨੱਬੇ ਹਜ਼ਾਰ ਮਾਫ਼ ਹੋਏਗਾ ਇੱਕ ਨਹੀਂ-ਨਹੀਂ ਨੱਬੇ ਹਜ਼ਾਰ ਸਾਡਾ ਮਾਫ਼ ਹੋਏਗਾ ਤੇ ਇਹਨਾਂ ਨੂੰ ਇੱਕ ਲੱਖ ਰੁਪਿਆ ਮਿਲ਼ੇਗਾ ਹੋਸਪਿਟਲ ਵਾਲਿਆਂ ਨੂੰ
ਅੱਛਾ ਐਵੇਂ ਵੀ ਹੁੰਦਾ ਏ
ਹਾਂਜੀ ਐਹ ਚੀਜ਼ ਏਂ। ਬਹੁਤ ਬੁਰਾ ਹਾਲ ਜੇ, ਅੱਜ਼ ਕੱਲ ਕੋਈ ਕਿਸੇ ਨੂੰ ਨੀਂ ਸਮਝ
ਕੋਈ ਨੀਂ ਸਮਝਦਾਂ, ਸਾਰੇ ਲੋਕੀ ਆਪਣੇ ਤੋਂ ਮਤਲਬ ਰੱਖਦੇ ਨੇ ਹੁਣ।
ਬਿਲਕੁਲ ਜੀ ਬਿਲਕੁਲ। ਅੱਜ਼ ਕੱਲ ਨਾ ਸੋਚਣਾ ਚਾਹੀਦਾ, ਦੇਖੋਂ ਵੀ ਗ਼ਰੀਬ ਨੇ ਉਹਨਾਂ ਨੇ ਵੀ ਕਿੱਥੇ ਜਾਣਾਂ ਜੇ।
ਸਹੀ ਗੱਲ ਐਂ, ਕੋਈ ਕਿਸੇ ਦਾ ਹੱਕ ਨੀਂ ਖ਼ਾਂ ਸਕਦਾਂ।
ਬਿਲਕੁਲ ਜੀ ਬਿਲਕੁਲ। ਚਲੋਂ ਠੀਕ ਹੈ ਭੈਣਜੀ ਚੰਗਾ ਜੀ, ਸਤਿ ਸ਼੍ਰੀ ਅਕਾਲ ਫ਼ਿਰ ਕਰਾਂਗੇ।
ਸਤਿ ਸ਼੍ਰੀ ਅਕਾਲ।